ਹੈਲੋ, ਹਾਂਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਕੱਲ
ਸਤਿ ਸ਼੍ਰੀ ਅਕਾਲ। ਭੈਣ ਜੀ।
ਹੋਰ, ਕਿਵੇਂ ਹੋ ਭੈਣ ਜੀ?
ਠੀਕ ਆ। ਤੁਸੀਂ ਦੱਸੋ, ਤੁਸੀਂ ਠੀਕ ਹੋ?
ਹਾਂਜੀ-ਹਾਂਜੀ। ਮੈਂ ਤਾਂ, ਵਧੀਆ।
ਹੋਰ ਘਰੇ ਸਭ ਠੀਕ ਨੇ
ਹਾਂਜੀ-ਹਾਂਜੀ ਸਭ ਵਧੀਆ ਤੁਸੀਂ ਸੁਣਾਓ ਤੁਹਾਡੇ ਘਰੇ ਸਭ ਠੀਕ ਨੇ
ਹਾਂਜੀ ਸਾਰੇ ਵਧੀਆ ਹੋਰ ਰੋਟੀ ਖਾ ਲਈ
ਹਾਂਜੀ-ਹਾਂਜੀ ਖਾ ਲਈ ਤੁਸੀਂ ਖਾਲੀ
ਹਾਂਜੀ ਕੀ ਖਾਧਾ ਤੁਸੀਂ
ਅਸੀਂ ਖਾਧੇ ਅੱਜ ਨਹੀਂ ਅੱਜ ਅਸੀਂ ਪੁੱਕੜ ਖਾਧਾ
ਅੱਛਾ
ਹਾਂਜੀ ਤੁਹਾਨੂੰ ਪਸੰਦ ਆ ਗੁਫਕੜ
ਹਮ
ਅੱਛਾ-ਅੱਛਾ
ਹਾਂਜੀ ਹੋਰ ਤੁਸੀਂ ਬਣਾਇਆ ਸੀ
ਨਹੀਂ-ਨਹੀਂ ਮਨ ਤਾਂ ਨਹੀਂ ਆਉਂਦਾ ਮੰਮਾ ਨੇ ਬਣਾਇਆ ਸੀ
ਅੱਛਾ-ਅੱਛਾ ਹੋਰ ਸਾਰੇ ਖਾ ਲੈਂਦੇ ਨੇ ਤੁਹਾਡੇ ਘਰ ਹੋਰ ਸਾਡੀ ਮੰਮੀ ਨੂੰ ਆਉਂਦਾ ਬਣਾਉਣ
ਹਾਂਜੀ-ਹਾਂਜੀ ਮੇਰੇ ਬੱਚੇ ਵੀ ਖਾ ਲੈਂਦੇ ਹਦੇ
ਅੱਛਾ ਹੋਰ ਤੁਹਾਡੇ ਜਵਾਕ ਕੀ ਕਰਦੇ ਨੇ
ਮੇਰੇ ਜਵਾਕ ਪੜ੍ਹਨ ਜਾਂਦੇ ਨੇ ਸਕੂਲ ਚ
ਅੱਛਾ ਕਿਹੜੀ ਕਲਾਸ ਚ ਨੇ
ਜੂਨੀਅਰ ਕ ਇੱਕ ਜੂਨੀਅਰ ਕ ਗਰੁੱਪ ਚ
ਅੱਛਾ ਵਧੀਆ ਗੱਲ ਆ ਹੋਰ ਤੁਹਾਡੇ ਮੌਸਮ ਕਿਵੇਂ ਦਾ
ਸ਼ਿਮਲਾ ਬੀਦਾ
ਅੱਛਾ ਸਾਡੇ ਤਾਂ ਬਹੁਤ ਗਰਮੀ ਹੋਈ ਪਈ ਆ
ਅੱਛਾ-ਅੱਛਾ
ਹਾਂਜੀ ਤੁਹਾਡੇ ਕਿਉ ਇੰਨੇ ਮੌਸਮ ਠੰਡਾ ਹੋਇਆ ਪਿਆ ਤੇ ਤੁਸੀਂ ਰਹਿੰਦੇ ਕਿਵੇਂ ਓ
ਅਸੀਂ ਮੋਹਾਲੀ ਚ ਰਹਿੰਦੇ ਹਾਂ
ਅੱਛਾ ਤਾਂਹੀ
ਹਾਂਜੀ-ਹਾਂਜੀ
ਹ ਸਾਡੇ ਤਾਂ ਬਹੁਤ ਗਰਮੀ ਧੁੱਪ ਹੋਈ ਪਈ ਆ ਬਾਹਰ ਨਿਕਲ ਨ ਜਾਂਦਾ
ਅੱਛਾ-ਅੱਛਾ
ਹਾਂਜੀ ਹੋਰ ਤੁਸੀਂ ਗਏ ਨੀ ਫਿਰ ਘੁੰਮਣ ਕਿਤੇ
ਚੱਲਦਾ ਸੀ ਮੇਰਾ ਕਨੇਡਾ ਜਾਣ ਦਾ
ਅੱਛਾ
ਹਾਂਜੀ ਫੇਿਰ ਮੈਂ ਸੋਚਿਆ ਦੋ ਤਿੰਨ ਦਿਨਾਂ ਬਾਅਦ ਹੀ ਜਾਵਾਂ ਬਡੇ ਮੇਰਾ ਉਰੇ ਸੈਲੀਬ੍ਰੇਟ ਕਰਕੇ
ਚੰਗਾ ਫੇਰ ਤਾਂ ਵਧੀਆ ਕਦੋਂ ਆ ਫੇਿਰ ਤੁਹਾਡਾ ਜਨਮ ਦਿਨ
ਮੇਰਾ ਜਨਮ ਦਿਨ ਹੁਣਾ ਬਾਈ ਤਰੀਕ ਦਾ ਕੱਲ ਦਾ
ਅੱਛਾ ਜੀ ਚਲੋ ਵਧੀਆ ਫਿਰ ਤਾਂ ਮੈਨੂੰ ਕਿੱਥੇ ਕਨੇਡਾ ਕਿੱਥੇ ਜਾਣਾ ਤੁਸੀਂ ਘੁੰਮਣ ਅੱਛਾ ਠੰਡੇ ਦੇਸ ਵਾਓ
ਹਾਂਜੀ-ਹਾਂਜੀ
ਵਧੀਆ ਫਿਰ ਤਾਂ ਅਸੀਂ ਵੀ ਸੋਚ ਰਹੇ ਸੀ ਕਿਤੇ ਘੁੰਮਣ ਜਾਈਏ
ਅੱਛਾ-
ਤੇ-
ਆ ਜਾਓ ਤੁਸੀਂ ਉਰੇ ਮੋਹਾਲੀ ਘੁੰਮਣ ਸ਼ਿਮਲਾ ਘੁੰਮ ਜੋ ਪੂਰਾ
ਆਵਾਂਗੇ ਹੁਣ ਅ ਹੋ ਜਾਇ ਨਾ ਮੇਰੇ ਭਾਈ ਦੀ ਸਟੱਡੀ ਚੱਲਦੀ ਹੈ।
ਅੱਛਾ ਭਾਈ ਆ ਅੱਛਾ -ਅੱਛਾ ਚਲੋ ਵਧੀਆ ਕੋਈ ਨਾ ਆਏ ਤਾਂ ਜਰੂਰ ਮਿਲ ਕੇ ਜਾਇਓ
ਹਾਂਜੀ ਹਾਂਜੀ ਜ਼ਰੂਰ ਆਵਾਂਗੇ ਤੁਸੀਂ ਦੱਸੋ ਤੁਸੀਂ ਕਦੋਂ ਆਵ ਆਓਗੇ ਇੱਥੇ
ਅਸੀਂ ਹੁਣ ਸ਼ਾਇਦ ਤੋਂ ਫਿਰ ਕਦੇ ਨਾ ਆਈਏ
ਠੀਕ ਹੈ। ਕੋਈ ਨੀ ਆ ਜਇਓ
ਹਾਂ ਜੀ ਜੀ ਹਾਂਜੀ ਜੀ ਆਏ ਤਾਂ ਮਿਲ ਕੇ ਜਾਵਾਂਗੇ ਵੈਸੇ ਅਸੀਂ ਤਾਂ ਹੁਣ ਕਨੇਡਾ ਹੀ ਸ਼ਿਫਟ ਹੋ ਜਾਣਾ
ਚਲੋ ਚਲੋ ਵਧੀਆ ਕੋਈ ਨੀ ਕਨੇਡਾ ਸ਼ਿਫਟ ਹੋਜੌ
ਹਾਂਜੀ ਹਾਂਜੀ ਜੀ ਹਾਂਜੀ ਹੋਰ ਤੁਹਾਡਾ ਵਿਆਹ ਹੋਇਆ ਹੋਇਆ
ਹਾਂਜੀ ਮੇਰਾ ਵਿਆਹ ਹੋ ਗਿਆ ਸੀ
ਹਾ ਕਦੋਂ ਹੋਇਆ।
ਹੋ ਗਿਆ ਇੱਕ ਸਾਲ ਹੋ ਗਿਆ।
ਅੱਛਾ ਇੱਕ ਸਾਲ ਹੋ ਗਿਆ।
ਹਾਂਜੀ ਹਾਂਜੀ
ਬੱਚੇ ਬੁੱਚੇ ਹੈਗੇ।
ਨਹੀਂ ਹਜੇ ਇੱਕ ਸਾਲ ਤਾਂ ਹੋਇਆ ਵਿਆਹ ਨੂੰ
ਅੱਛਾ ਅੱਛਾ ਠੀਕ ਆ ਵਧੀਆ ਵਧੀਆ ਤੇ ਹੋਰ ਤੁਸੀਂ ਕਦੇ ਔਨਲਾਈਨ ਸ਼ੋਪਿੰਗ ਵਗੈਰਾ ਕਰਦੇ ਹੋ।
ਹਾਂਜੀ
ਮੈਂ ਕਿਹਾ ਕਦੇ ਤੁਸੀਂ ਔਨਲਾਈਨ ਸ਼ੋਪਿੰ ਗ ਵਗੈਰਾ ਕਰਦੇ ਓ
ਹਾਂਜੀ ਮੈਂ ਤਾਂ ਔਨਲਾਈਨ ਸ਼ੋਪਿੰਗ ਕਰਦੀ ਰਹਿੰਨੀ ਆ
ਅੱਛਾ ਕੀ-ਕੀ ਮੰਗਾਏਆ ਫੇਰ?
ਤਾਂ ਬਹੋਤ ਕੁੱਛ ਮੈਂ ਕੱਪੜੇ ਮੰਗੌਨੀ ਰੈਨੀ ਆ। ਫੇਰ ਐਨਾਂ ਨੂੰ ਵੀ ਵਦੀਆ ਲੱਗਦੇ ਨੇ ਨਾ ਕੱਪੜੇ ਕੁੱਪੜੇ ਮ ਸ਼ਲਟਾਂ- ਸੂ਼ਲਟਾਂ ਮੰਗੌਣੀਆ ਤੇ ਓਨਾਂ ਨੂੰ ਵੀ ਔਰਡਰ ਕਰ ਲੈਂਨੀ ਆ। ਵਦੀਆ ਆਉਂਦੇ ਨੇ ਓਨਲਾਈਨ ਕੱਪੜੇ ਤਾਂ ਏਥੋਂ ਨਾਲੋ਼।
ਅੱਛਾ-ਅੱਛਾ ਮੁੰਡੇ ਦੀ ਹਿਸਾਬ ਕੱਪੜੇ ਮਲਬ ਸ਼ਲਟਾਂ ਮਿਲ ਜਾਂਦੀਆਂ ਨੇ?
ਹਾਂਜੀ ਮਿਲ ਜਾਂਦੀਆਂ ਨੇ, ਇੱਥੇ ਫਿਰ ਧੁੱਪ ਚ ਬਾਹਰ ਜਾਣ ਤੋਂ ਵਦੀਆ, ਤਾਂ ਐਵੇਂ ਈ ਓਨਲਾਈਨ ਈ ਸ਼ੋਪ ਪਿੰਗ ਕਾਰਲੋ।
ਹਾਂਜੀ, ਹਾਂਜੀ ਸੲਈ ਕੇਆ।
ਤੁਸੀਂ ਕਰਦੇ ਓ ਔਨਨਾਈਨ ਸ਼ੋਪਿੰਗ?
ਮੈਂ ਕਦੇ ਸੋ ਮਤਲਬ ਕੀਤੀ ਤਾਂ ਹੈ ਨੀ, ਬਟ ਮੈਨੂੰ ਲੱਗੇਆ ਤੁਸੀਂ ਕਰਦੇ ਹੋਗੇ ਥੋਡੇ ਤੋਂ ਪੁੱਛਾਂ ਹਨਾ। ਸਜੈਸ਼ਨ ਵਗੈਰਾ ਲਈਦਾ ਹੁੰਦਾ ਵਦੀਆ ਰੇਂਦਾ ਹਨਾ। ਤਾਂ ਮੈਂ ਥੋਡੇ ਤੋਂ ਪੁੱਛੇਆ ਕੇ ਵਦੀਆ ਹੁੰਦੇ ਆ ਕੱਪੜੇ?
ਹੂੰ, ਵਦੀਆ-ਵਦੀਆ ਮੈਂ ਤਾ ਵਦੀਆ ਬਦੀਐ, ਐਪ ਡਾਊਨਲੋਡ ਕਰ ਲੋ ਫੇਰ। ਤਾਂ ਵਦੀਆਂ ਈ ਮੇਲ ਜਾਂਦੇ ਆ।
ਚਲੋ ਵਦੀਆ।
ਹਾਂਜੀ। ਹੋਰ ਤੁਸੀਂ ਫੇਰ ਜਵਾਖ ਖਾਂ ਨੂੰ ਕਰ ਲੇਆ ਕਰੋ ਔਨਲਾਈਨ ਥੋਡੇ ਜਵਾਕ
ਹਾਂਜੀ, ਹਾਂਜੀ ਜਵਾਕਾਂ ਦੇ ਛੋ ਈ ਛੋਟੇ ਜੇ ਮੰਗਓ ਓ ਆ ਜਾਂਦੇ ਐਡੇ ਵੱਡੇ-ਵੱਡੇ।
ਹਾਂਜੀ, ਤੁਸੀਂ ਥੋਡੇ ਕਿੰਨੇ ਕ ਜਵਾਕ ਨੇ?
ਹੈਲੋ।
ਹਾਂਜੀ, ਹਾਂਜੀ
ਹਾਂਜੀ ਮੇਰੇ ਚਾਰ ਜਵਾਕ ਨੇ।
ਅੱਛਾ, ਵਿਆ ਕਦੋਂ ਹੋਏਆ? ਥੋਡਾ?
ਚਾਰ ਸਾਲ ਹੋ ਗੇ। ਹੈਲੋ। ਹੈਲੋ।
ਹਾਂਜੀ-ਹਾਂਜੀ ਓ ਅਵਾਜ਼ ਨੀ ਔਂਦੀ ਸੀ ਥੋਡੀ ਵਿੱਚ। ਤੁਸੀਂ ਹੋਰ ਅੱਛਾ ਫੇਰ ਜਵਾਕਾ ਨੂੰ ਵੀ ਬਾਰ ਜਾ ਕੇ ਲਜ ਕੇ ਜਾਣਾ
ਨਈ, ਨਈ ਦੋ ਜਵਾਕ ਉਰੀ ਛੱਡ ਕੇ ਜਾਣੇ ਆ, ਇੱਕ ਨਾਨੀ ਕੋਲ ਇੱਕ ਦਾਦੀ ਕੋਲ। ਤੇ ਦੋ ਜਵਾਕ ਨਾਲ ਲੈ ਜਾਣੇ ਆ।
ਚੰਗਾ ਫਿਰ ਤਾਂ ਵ ਵਦੀਆ, ਵਦੀਆ।
ਹਾਂਜੀ ਏਨੇ ਸੰਮਾਲਨੇ ਵੀ ਔਖੇ ਹੁੰਦੇ ਆ ਨਾ।
ਹੋਰ ਸਹੀ ਗੱਲ ਆ ਸਟੱਡੀ ਵਗੈਰਾ ਫਿਰ ਉੱਥੇ ਕਰਾਉਣੀ
ਹਾਂਜੀ-ਹਾਂਜੀ ਦੋ ਜਵਾਕ ਕਦੀ ਬਾਹਰ ਕਰਾਵਾਂਗੇ ਤੇ ਦੋ ਜਮਤਾਂ ਦੀ ਪਿੰਡ ਹੀ ਕਰਾ ਲਾਂਗੇ
ਅੱਛਾ ਚਲੋ ਵਧੀਆ ਕੋਈ ਨੀ ਜੋਵਾਕਾ ਦੀ ਪੜ੍ਹਾਈ ਹੋਣੀ ਜ਼ਰੂਰੀ ਆ ਹਨਾ
ਹਾਂਜੀ-ਹਾਂਜੀ ਵੀ
ਹੋਰ
ਹੋਰ ਤੁਸੀਂ ਸੁਣਾਓ
ਬਸ ਵਧੀਆ ਤੁਸੀਂ ਔਨਲਾਈਨ ਸ਼ੋਪਿੰਗ ਕਰ ਦੇ ਨੀ
ਜਦੋਂ ਮੇਰਾ ਜੋਵਾਕ ਹੋਇਆ ਸੀ ਓਦੋਂ ਮੈਂ ਆਰਡਰ ਔਨਲਾਈਨ ਸ਼ੋਪਿੰਗ ਕੀਤੀ ਸੀ ਮਤਲਬ ਤੇ ਮੈਂ ਜੋ ਕਦੇ ਕੱਪੜੇ ਮੰਗਵਾਏ ਉਹ ਤਾਂ ਪੀਸ ਬੜੇ ਦੇ ਹੀ ਆ ਗਏ ਏਡੇ ਖੁੱਲੇ ਖੁੱਲੇ ਜੋਵਾਕਾ ਨੂੰ ਤਾਂ ਟਿੱਲੇ ਟਿੱਲੇ
ਅੱਛਾ ਨਹੀਂ-ਨਹੀਂ ਮੈਂ ਤਾਂ ਮੰਗਵਾਏ ਨੇ ਬਹੁਤ ਵਾਰ ਮੈਂ ਵਿਆਹ ਤੋਂ ਪਹਿਲੇ ਵੀ ਮੰਗਵਾਉਂਦੀ ਰਹੀ ਹਾਂ ਔਨਲਾਈਨ ਹੀ
ਅੱਛਾ-ਅੱਛਾ ਅੱਛਾ ਅੱਛਾ ਤੁਸੀਂ ਵਿਆਹ ਦੀ ਸ਼ੌਪਿੰਗ ਕਿੱਥੋਂ ਕੀਤੀ ਸੀ ਵੈਸੇ
ਹਾਂਜੀ
ਤੁਸੀਂ ਵਿਆਹ ਦੀ ਸ਼ੋਪਿੰਗ ਕਿੱਥੋਂ ਕੀਤੀ ਸੀ ਵੈਸੇ
ਅਸੀਂ ਵਿਆਹ ਦੀ ਸ਼ੋਪਿੰਗ ਤਾਂ ਉੱਥੋਂ ਹੀ ਕੀਤੀ ਆ ਪੰਜਾਬ ਤੋਂ ਹੀ ਕੀਤੀ ਆ
ਅੱਛਾ-ਅੱਛਾ
ਹਾਂਜੀ ਬਾਕੀ ਬੁ ਬਹੁਤ ਸਾਰੇ ਮੈਂ ਔਨਲਾਈਨ ਵੀ ਮੰਗਵਾਏ ਨੇ ਤੇ ਵੈਸੇ ਮੈਂ ਵੇ ਬਾਹਰ ਜਾ ਕੇ ਵੀਤੇ ਪਰ ਮੈਨੂੰ ਜ਼ਿਆਦਾ ਔਨਲਾਈਨ ਹੀ ਵਧੀਆ ਲੱਗਦੇ ਨੇ
ਅੱਛਾ-ਅੱਛਾ ਤੁਹਾਡਾ ਘਰ ਆਲੇ ਨੂੰ ਵੀ ਆਦਤ ਪੈ ਗਈ ਹੋਣੀ ਹੈ ਬਾਹਰ ਦੀ ਫੇਰ
ਹਾਂਜੀ ਓਹੀ ਮੈਂ ਹੀ ਮੰਗਵਾਉਂਦੀ ਰਹਿੰਦੀ ਹਾਂ ਨਾ ਫੇਰ ਨਾਲੇ ਇਹ ਵਧੀਆ ਰੇਟ ਵਿੱਚ ਵੀ ਮਿਲ ਜਾਂਦੇ ਨੇ
ਅੱਛਾ-ਅੱਛਾ ਫੇਰ ਤਾਂ ਵਧੀਆ ਮੈਂ ਵੀ ਦੇਖ ਮੈਂ ਤਾਂ। ਮੰਗਵਾ ਕੇ ਫਿਰ ਮੈਂ ਤੁਹਾਨੂੰ ਕੋਂਟੈਕਟ ਕਰ ਲੂੰ, ਹਾਂਜੀ-ਹਾਂਜੀ।
ਤੁਹਾਨੂੰ ਰੋਟੀ ਪਾਣੀ ਬਣਾਉਣਾ ਆਉਂਦਾ?
ਹਾਂਜੀ-ਹਾਂਜੀ ਸਾਰਾ-ਸਾਰਾ ਹੁੰਦਾ ਹੁਣ ਤਾਂ ਵਿਆਹ ਹੋ ਗਿਆ ਚਾਰ ਬੱਚੇ ਹੋ ਗਏ ਤਾਂ ਰੋਟੀ ਸਬਜ਼ੀ ਕਿਵੇਂ ਨੀ ਆਊ
ਹਾਂਜੀ ਹੋਰ ਮੈਨੂੰ ਤਾਂ ਰਾਜਮਾ ਹੀ ਨਹੀ ਬਣਾਉਣ ਆਉਂਦੇ। ਤੁਹਾਨੂੰ ਆਉਂਦੇ ਨੇ?
ਹਾਂਜੀ-ਹਾਂਜੀ ਮੈਨੂੰ ਤਾਂ ਰਾਜਮਾਂ ਵੀ ਆਉਂਦੇ ਨੇ ਬਣਾਉਣੇ।
ਵਧੀਆ ਮੈਨੂੰ ਤਾਂ ਆਉ ਦੇ ਨੀ ਬਣਾਉਣੇ ਅੱਜ ਮੈਂ ਉਹੀ ਸੋਚਦੀ ਸੀ ਤੇ ਫਿਰ ਮੈਂ ਕਿਆ ਬਣਾ ਬਸ ਕਿਵੇਂ ਬਣਾਣੇ ਆ ਉਹ ਦੇਖਦੀ ਸੀ।
ਅੱਛਾ ਜੀ ਮੈਂ ਤੁਹਾਨੂੰ ਰੈਸਿਪੀ ਦੱਸ ਦਿੰਦੀ ਹਾਂ। ਕੋਈ ਨਾ ਦੇਖੋ ਰਾਜਮਾ ਆਪਾਂ ਕੀ ਕਰਨਾ? ਰਾਜਮਾਂ ਲੈਣੇ ਤੇ ਰਾਜਮਾਂ ਚ ਧੋ ਕੇ ਇੱਕ ਦੋ ਟਾਈਮ ਆਪਾਂ ਸੀਟੀ ਰਮਾਨ ਰੱਖ ਦੇਣੇ। ਕੂਕਰ ਚ ਪਾਕੇ, ਤੇ ਸੱਤ ਤੱਕ ਸੀਟੀਆਂ ਮਰਾਣ ਤੋਂ ਬਾਅਦ ਅਹ ਮਤਲਬ ਕੋਈ ਭਾਂਡਾ ਹੁੰਦਾ ਨਾ ਕਢਾਈ ਕਢੂਈ ਉਹ ਚ ਥੱਲੇ ਤੇਲ ਪਾਲੋ ਤੇ ਜੀਰਾ ਪਾ ਲੋ ਉਸ ਤੋਂ ਬਾਅਦ ਪੀਸ ਕੇ ਪਿਆਜ ਪਾ ਲੋ। ਤੇ ਪਿਆਜ ਭੂਜਣ ਉਸ ਤੋਂ ਬਾਅਦ ਥੋੜਾ ਮਸਾਲੇ ਮਸੁਲੇ ਸੀਟ ਦਿਓ ਟਮਾਟਰ ਸਿਟ ਦੋ ਪੀਸ ਕੇ।
ਹਾਂਜੀ।
ਤੋਂ ਬਾਅਦ ਮਸਾਲਾ ਥੋੜਾ ਪੁੱਜਣ ਦੋ ਜਦੋਂ ਮਸਾਲਿਆਂ ਨੇ ਤੇਲ ਛੱਡ ਤਾਂ ਉਹ ਮਸਾਲਾ ਚੱਕ ਕੇ ਰਾਜਮਾ ਚ ਪਾ ਦੋ। ਫੇਰ ਰਾਜਮਾਂ ਥੋੜੇ ਰਜਾਲੋ ਤੇ ਫਿਰ ਰਾਜਮਾਂ ਬਣਗੇ। ਚੋਲ ਤੁਹਾਨੂੰ ਨੋਰਮਲ ਤੁਹਾਨੂੰ ਪਤਾ ਤਾਂ ਹੀ ਹੋਣਾ ਕਿਵੇਂ ਬਣਾਉਂਦੇ ਆ
ਹਾਂਜੀ-ਹਾਂਜੀ ਚੌਲਾਂ ਦਾ ਤਾਂ ਪਤਾ ਹੀ ਆ।
ਹਾਂ ਹਾਂਜੀ। ਇੱਕ ਸਾਡੇ ਪਿੰਡ ਦਹੀਂ ਚੌਲ ਬਹੁਤ ਖਾਂਦੇ ਨੇ
ਹਾਂਜੀ ਆ ਅ ਸਾਨੂੰ ਵੀ ਵਧੀਆ ਲੱਗਦੇ ਨੇ, ਸਾਡੇ ਵੀ ਘਰੇ ਬਹੁਤ ਖਾਂਦੇ ਨੇ। ਮਸਾਲੇ ਵਾਲੇ ਚੋਲ ਬਣਾ ਲੋ, ਤੇ ਨਾਲ ਦਹੀਂ ਬਣਾ ਲੋ।
ਅੱਛਾ ਅੱਛਾ ਤੁਸੀਂ ਉਹ ਖਾਂਦੇ ਹੋਵੋਗੇ ਹਨਾ ਕੀ ਹਾਂ ਟਮਾਟਰ ਹੈਨਾ ਤੇ ਟਮਾਟਰ ਚ ਜੋ ਬੀ ਹੁੰਦਾ ਹੁੰਦੇ ਨੇ ਉਹ ਨਾ ਖਾਇਆ ਕਰੋ
ਕਿਉਂ
ਉਹਦੇ ਨਾਲ ਪੱਥਰੀ ਹੋ ਜਾਂਦੀ ਆ ਮੈਂ ਜਦੋਂ ਸੁਣਿਆ ਸੀ ਤਾਂ ਤੁਹਾਡੇ ਵਧੀਆ ਲਈ ਮੈਂ ਕਹਿ ਦਿੰਦੀ ਹਾਂ ਹਨਾ
ਤੁਹਾਨੂੰ ਕੀਨੇ ਅੱਛਾ ਤੁਹਾਨੂੰਕੀਨੇ ਦੱਸਿਆ ਟਮਾਟਰਾਂ ਚ ਬੀਨ
ਮੇਰੀ ਭੂਆ ਨੇ ਦੱਸਿਆ ਸੀ
ਅੱਛਾ
ਹਾਂਜੀ ਉਹ ਮੈਨੂੰ ਕਹਿੰਦੇ ਸੀ ਕਿ ਟਮਾਟਰਾਂ ਬੀ ਹੋਵੇ ਨਾ ਉਹ ਨਾ ਖਾਇਆ ਕਰੋ
ਅੱਛਾ
ਹਾਂਜੀ ਭੈਣ ਜੀ
ਅੱਛਾ ਵਧੀਆ ਚਲੋ ਫੇਰ ਤਾਂ ਮੇਰੇ ਵੀ ਹੋ ਗਈ ਸੀਗੀ ਪਥਰੀ ਜੀ ਹੋ ਗਈ ਸੀ ਵਿੱਚ ਜੇ
ਅੱਛਾ-ਅੱਛਾ
ਮੇਰਾ ਖਾਸਾ ਦਰਦ ਹੁੰਦਾ ਸੀ ਪਥਰੀ ਦਾ
ਅੱਛਾ ਅੱਛ ਅੱਛਾ ਮੇਰੇ ਵੀ ਇੱਕ ਚਵਾਕ ਦੇ ਟਿੱਡ ਚ ਹੈਗੇ ਗੀ ਆ
ਅੱਛਾ ਐਵੇਂ ਤਾਂ ਫੇਰ ਕਿਸੇ ਦੇ ਪਹਿਲੇ ਹੋਊਗੀ ਜਾਂ ਤਾਂ ਫੇਰ ਉਹਨੂੰ
ਹਾਂਜੀ-ਹਾਂਜੀ ਉਹਨਾਂ ਦੇ ਪਿਓ ਦੇ ਸੀਗੀ
ਅੱਛਾ
ਭੈਣ ਜੀ ਮੈਨੂੰ ਕੰਮ ਆ ਗਿਆ ਮੈ ਤੁਹਾਨੂੰ ਬਾਂਚੋ ਕਰਾ ਹਾਂਜੀ ਚਲੋ ਠੀਕ ਆ ਚੰਗਾ ਫੇਰ ਸਤਿ ਸ੍ਰੀ ਅਕ ਕਾਲ
ਸਤਿ ਸ਼੍ਰੀ ਅਕਾਲ ਭੈਣ ਜੀ
ਹਾਂਜੀ ਓਕੇ ਭੈਣਜੀ ਉਹ ਭੈਣ ਦੀ ਭੈਣਜੀ ਹੈਲੋ ਜੀ ਭੈਣ ਜੀ ਫੋਨ ਨੀ ਕੱਟ ਹੋ ਰਿਹਾ ਆਪਣਾ ਚਲੋ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਭੈਣ ਜੀ।